ਠੀਕ ਆ।
ਸਾਸਰੀ ਕਾਲ ਜੀ ਕੀ ਆਲ-ਚਾਲ।
ਵਧੀਆ ਜੀ। ਹੈਲੋ।
ਹਲ ਹਾਂਜੀ।
ਕੀ ਕੰਮ ਕਰ
ਹਾਂ ਆਵਾਜ਼ ਕੱਟ ਰੀ ਐ ਤੁਆਡੀ ਨਾ।
ਹਾਂ ਪਿੱਛੋਂ ਤੁਆਡੀ
ਤੁਆਡੀ ਆਵਾਜ਼ ਸ਼ੈਦ ਨੈੱਟਵਰਕ ਨੀ ਹੈਗੀ ਤੁਆਡੇ ਓਧਰ ਨਾ।
ਹੁਣ ਆਂਦੀ ਪਈ ਵਾਜ਼?
ਹਾਂਜੀ।
ਆਂ ਤੇ ਮੈਂ
ਹੈਲੋ।
ਮੈਂ ਕੈਆ ਕੀ ਕਰ ਰਹੇ ਸੀ ਹੁਨ
ਬਸ ਕੁ ਕੁਛ ਨੀ ਹੂੰ, ਆਪਣੇ ਕੰਮ ਨਬੇੜਨੇ ਈ ਹੁੰਦੇ ਐ ਜੇੜੇ
ਹਾਂ ਕੰਮ ਤੇ ਮੁਕ
ਕੰਮ ਤੇ ਬਸ ਜੀ ਸਾਰਾ ਦਿਨ ਕੰਮ ਨੀ ਖਤਮ ਹੁੰਦੇ ਜਿੰਨੇ ਮਰਜ਼ੀ ਕਰੀ ਜਾਓ।
ਹੋਰ, ਬੱਚਿਆਂ ਨਾਲ ਤਾਂ ਜਾਦਾ ਖੇਚਲਾਂ ਨੇ।
ਬਸ-ਬਸ ਬੱਚੇ ਤੇ ਖਿਲਾਰਾ ਬੋਤ ਪਾਂਦੇ ਐ।
ਤੁਸੀਂ ਮੇਰੀ ਕੁੜੀ ਲੈ ਕੇ ਜਾਓ ਹਾਂ ਏਕ ਦੇਨ, ਮੈਂ ਕੈਨੀ ਆਂ ਪਤਾਲ ਚੋਂ ਵੀ ਚੀਜ਼ਾਂ ਫਰੋਲ ਕੇ ਲਿਆ ਦੇਗੀ ਤੁਆਨੂੰ।
ਬਸ-ਬਸ ਆਪਣਾ-ਆਪਣਾ ਹਰ ਬੱਚੇ ਦਾ ਸੁਭਾਅ ਹੁੰਦਾ ਨਾ ਸਾਡੇ ਵਾਲੀ ਆ ਨਾ ਓ ਕਲੇਅ ਨਾਲ ਖੇਲਦੀ ਐ, ਤੇ ਓ ਕਲੇਅ ਕਦੀ ਬੈਡ ਤੇ ਚਿਪਕਾ ਦਿੰਦੀ ਐ ਕਦੀ ਕਿਤੇ ਚਿਪਕਾਂਦੀ ਐ। ਸਾਰਾ ਦਿਨ ਬਸ ਐਈ ਕੁਛ ਕਰਦੀ ਏ ਸਾਰਾ ਦਿਨ
ਆਹ ਦੇਖੋ ਫਰਸੀ
ਬਸ ਜੀ ਬਸ ਮਾਰਕੀਟ ਚ ਇੰਨੇ ਸਾਰੇ ਖਿਲੌਣੇ ਆਏ ਦੇ ਐ ਇੰਨੇ ਸਾਰੇ ਖਿਲੌਣੇ ਲੇਕਿਨ ਉਹਨੇ ਬਾਜ਼ਾਰ ਜਾ ਕੇ ਕੋਈ ਖਿਲੌਣਾ ਨਹੀਂ ਲੈਨਾ ਸਿਰਫ ਕਲੇਅ ਕਲੇਅ ਲੈ ਦੋ ਕਲੇਅ ਮਸ਼ੀਨ ਲੈ ਦੋ ਕਲੇਅ ਲੈ ਦੋ ਕਲੇਅ ਮਸ਼ੀਨ ਲੈ ਦੋ ਬਸ
ਸਲਾਈਮ
ਨਹੀਂ-ਨਹੀਂ ਸਲਾਈਮ, ਸਲਾਈਮ ਸਲਾਈਮ ਨਾ ਸਾਰੀ ਚਿਪਕ ਜਾਂਦੀ ਐ ਚਦਰ ਤੇ ਫੇਰ ਉਹ ਉਤਰਦੀ ਨੀ ਹੈਗੀ ਉਹ ਜ਼ਿਆਦਾ ਕੰਮ ਖ਼ਰਾਬ ਐ
ਉਹ ਅਕੜ ਈ ਜਾਂਦਾ ਬਿਲਕੁਲ
ਹਾਂਜੀ ਉਹ ਚ ਸਲਾਈਮ ਵਾਲਾ ਕੰਮ ਖ਼ਰਾਬ ਐ ਸਲਾਈਮ ਨਾ ਚਿਪਕ ਜਾਂਦੀ ਆ ਉਹ ਫਿਰ ਉੱਤਰਦੀ ਈ ਨੀ ਐ
ਫਿਰ ਮੇਰੀ ਕੁੜੀ ਨੇ ਅਜੇ
ਨਹੀਂ-ਨਹੀਂ ਤਾਡੀ ਨਾ ਆਵਾਜ਼ ਬਹੁਤ ਜ਼ਿਆਦਾ ਕੱਟ ਰਹੀ ਐ
ਸਹੀ ਨੀ ਆ ਰਹੀ ਵਾਜ਼
ਮੇਰੀ ਵਾਜ਼ ਹੁਨ ਆਈ ਐ
ਅੱਛਾ ਜੀ, ਮੈਂ ਤਾਂ ਤੇਜ ਬੋਲੀ ਹੁਨ ਬੜੀ ਤੇਜ਼
ਹਾਂ ਤਾਂ ਈ ਆਈ ਐ ਹੁਨ ਆਵਾਜ਼ ਨਾ ਪਹਿਲੇ ਕੱਟ ਰਹੀ ਸੀ ਵਿੱਚ
ਅੱਛਾ ਹੁਨ, ਮੈ ਤੇਜ ਤੇਜ ਬੋਲੀ ਆ ਤਾ
ਹਾਂਜੀ ਹਾਂਜੀ।
ਫਿਰ ਆਵਾਜ਼ ਕੱਟੀ ਐ ਹੁਨ
ਅੱਛਾ ਜੀ, ਮਤਲਬ
ਹਾਂਜੀ, ਯਾ ਤਾਂ ਤੁਸੀਂ ਥੋੜ੍ਹਾ ਜਿਆ ਬਾਹਰ ਆਓ
ਤੁਸੀ ਕਰਲਿੳ
ਬਸ ਕੁਛ ਕੁਛ ਨੀ ਬੈਠੇ ਹੋਏ ਸੀ
ਫਰੀ ਟਾਈਮ ਕੁਛ
ਤੁਸੀਂ ਨਾ ਥੋੜਾ ਬਾਹਰ ਆਓ, ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਕੱਟ ਰਹੀ ਐ
ਮੈਂ ਆਗੀ
ਹਾਂਜੀ, ਲੇਕਿਨ ਆਵਾਜ਼ ਨਾ ਬਹੁਤ ਜ਼ਿਆਦਾ ਕੱਟ ਰਹੀ ਤਾਡੀ
ਅੱਛਾ, ਜੀ ਹੋਰ ਉੱਪਰ ਜਾਨੀ ਆ
ਮੇਰੀ ਆਵਾਜ਼ ਆ ਰਹੀ ਏ, ਤਾਹਨੂੰ ਠੀਕ
ਹਾਂਜੀ ਹੁਨ ਆਈ ਏ
ਚਲੋ ਸ਼ੁਕਰ ਆਈ ਤੇ ਵੀ
ਹਾਂਜੀ ਹਾਂਜੀ ਆ ਗਈ ਆ ਗਈ
ਹੋਰ ਵੇਲੇ ਵੇ
ਬਸ ਜੀ ਵਿਹਲਾ ਟਾਈਮ ਹੁੰਦਾ ਈ ਨਹੀ ਐ ਸਾਡੇ ਕੋਲ ਜੋ ਥੋੜ੍ਹਾ ਬਹੁਤ ਟਾਈਮ ਹੁੰਦਾ ਵੇਹਲਾ ਉਹ ਬੈਠ ਜਾਈਦਾ ਫਰੀ ਔਰ ਅਪਨਾ ਸਟਿਚਿੰਗ ਵਗੈਰਾ ਕਰ ਲਈ ਦੀ ਐ ਥੋੜੀ ਬਹੁਤ ਨਾ
ਮੈਨੂੰ ਵੀ ਬੜਾ ਸ਼ੌਕ ਏ
ਬਸ ਪਹਿਲੇ ਸ਼ੌਂਕ ਵਗੈਰਾ ਤੇ ਨਹੀ ਸੀ, ਸ਼ੌਂਕ ਤੇ ਮੈਨੂੰ ਮਿਊਜਿਕ ਦਾ ਸੀ ਲੇਕਿਨ ਜਵੇਂ ਜਵੇਂ ਅੱਗੇ ਵਧੇ ਵਿਆਹੇ ਵਿਆਹ
ਜਿੰਨਾਂ ਦੀ ਕੁੜੀਆਂ ਨੇ ਨਾ
ਬਸ-ਬਸ ਜਿੱਦਾਂ-ਜਿੱਦਾਂ ਵਿਆਹ ਹੋ ਗਿਆ। ਅੱਗੇ ਫੇਰ ਅੱਗੇ-ਅੱਗੇ ਸ਼ੌਂਕ ਬਦਲਦੇ ਗਏ
ਦੇਖੋ ਜਿਨਾਂ ਦੀ ਕੁੜੀਆਂ ਨੇ ਨਾ ਉਹਨਾਂ ਨੂੰ ਔੌਟੋਮੈਟਿਕ ਸਟਿਚਿੰਗ ਦਾ ਸ਼ੌਂਕ ਪੈ ਜਾਂਦਾ।
ਬਸ-ਬਸ ਅੱਜ- ਕੱਲ੍ਹ ਸਿਲਾਈ ਇੰਨੀ ਏ ਕਿ ਬੰਦਾ ਕਰੇ ਵੀ ਕੀ?
ਹਾਂ
ਇੰਨੀ ਜ਼ਿਆਦਾ ਸਿਲਾਈ ਏ ਥੋੜ੍ਹਾ-ਥੋੜ੍ਹਾ ਡਿਜ਼ਾਇਨ ਅਗਰ ਐਡ ਕਰਨ ਨੂੰ ਕਹਿੰਦੇ ਹਾਂ। ਆਪਾਂ ਉਹਨਾਂ ਨੂੰ ਤੇ ਉਹ ਉਹਨੇ-ੳਹਨੇ ਚਾਰਚਿਜ ਐਡ ਕਰ ਦਿੰਦੇ ਐ।
ਇੱਕ ਡਿਜ਼ਾਈਨ
ਅਗਰ ਥੋੜੀ ਜੀ ਲੈਸ ਲਗਾਣ ਲਈ ਕਹਿ ਦੋ ਤੇ ਉਹ ਲੈਸ ਦੇ ਪੈਸੇ ਐਡ ਕਰ ਲੈਂਦੇ ਐ।
ਹਾਂ।
ਬਸ ਫਿਰ ਇਸ ਚੱਕਰ 'ਚ ਸੋਚਿਆ ਕਿ ਚੱਲ ਥੋੜ੍ਹੀ ਬਹੁਤ ਸਟਿਚਿੰਗ ਸਿੱਖ ਲੈਨ ਆ। ਬਾਹਰ ਦਾ ਨੀ ਤੇ ਆਪਣਾ ਕੰਮ ਤੇ ਕਰਾਂਗੇ ਈ ਨਾ
ਈਵਨ ਮੈਂ ਤੇ ਸਿੱਖੀ ਵੀ ਨ ਮੈਂ ਪਰ ਮੈਨੂੰ ਪਤਾ ਕਿੰਨਾ ਕਰ
ਅੱਛਾ ਅੱਛਾ
ਸਿੱਖਾਂਗੇ ਕਿਸੇ ਵਧੀਆ ਕੋਲ
ਆਹ ਹੈ ਆਪਣੇ, ਆਪਣੇ ਇੱਧਰ ਲਾਗੇ ਬਹੁਤ ਸਾਰੇ ਹੈਗੇ ਐ।
ਹਾਂ।
ਸੈਂਟਰ ਬਣੇ ਹੋਏ ਆ ਉਥੋਂ ਸਿਖ ਸਕਦੇ ਹੋ ਤੁਸੀਂ
ਪਰ ਬੱਚੇ ਨਾਲ ਬੱਚਾ ਇਹ ਨਾ
ਨਈ-ਨਈ ਬੱਚੇ ਨਾਲ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਮੁਸ਼ ਮਸੀਨ ਰੱਖਣ ਤੋਂ ਵੀ ਡਰ ਲੱਗਦਾ ਬੱਚੇ ਨਾਲ ਤੇ।
ਤੇ ਮੇਰੀ ਮ
ਤੁਆਡੀ ਆਵਾਜ਼ ਫਿਰ ਘੱਟ ਗੀ।
ਅੱਛਾ ਜੀ, ਮੈਂ ਤੇ ਹੁਣ ਸਹੀ ਬੋਲਦੀ ਪਈਆ ਦੇਖੋ।
ਹੁਣ ਆਈ ਆ ਆਵਾਜ਼ ਨਾ, ਵਿੱਚ ਕੱਟ ਜਾਂਦੀ ਐ ਵਿੱਚ ਠੀਕ ਹੋ ਜਾਂਦੀ ਐ। ਪਤਾ ਨੀ ਕੀ ਹੋ ਰਿਹਾ ਨੈਟ -ਵੈਟਵਰਕ ਦੀ ਪ੍ਰੋਬਲਮ ਹੋ ਰਹੀ ਸ਼ਾਇਦ ਹੂੰ
ਓ ਡੈਰੀ ਤੂੰ ਦੇਖ ਲੀ।
ਹਾਂਜੀ।
ਹੁਣ, ਦੇਖੋ। ਮੇਰੀ ਗੱਲ ਸੁਣੋ ਫਿਰ ਕਿੰਨੇ ਦਾ ਬਣਾ ਵੇ?
ਹੈ ਜੀ। ਹੈਲੋ। ਹਾਂਜੀ।
ਊ ਹੂ ਤੁਹਾਡੀ ਆਵਾਜ਼ ਨੀ ਆ ਰਹੀ ਬਿਲਕੁਲ ਵੀ।
ਦੱਸੋ, ਹੁਣ ਵੀ ਨੀ ਆ ਰਹਿ ਈ।
ਹੁਣ, ਆਈ ਏ, ਪਤਾ ਨੀ ਕੀ ਹੋ ਜਾਂਦਾ ਵਿੱਚ -ਵਿੱਚ।
ਦੱਸੋ, ਮੈਂ ਤੇ ਉੱਥੇ ਬੈਠ ਰਹੀ ਆ
ਪਤਾ ਨੀ ਕੀ ਹੋ ਰਿਹਾ। ਵਿੱਚ -ਵਿੱਚ ਆਵਾਜ਼ ਆ ਜਾਂਦੀ ਏ ਪ੍ਰੋਪਰ ਵਿੱਚ ਵਿੱਚ ਕੱਟ ਜਾਂਦੀ ਐ।
ਚਲੋ ਕੋਈ ਨੀ।
ਹਾਂਜੀ ਬਸ ਵਧੀਆ, ਤੁਸੀਂ ਸੁਣਾਓ?
ਹੋਰ ਤੁਸੀਂ ਬਾਹਰ ਦੇ ਵੀ ਕੱਪੜੇ ਸੀਂ ਦੇਓ ਫਿਰ?
ਬਾਹਰ ਦੇ ਵੀ ਸੀ ਲੈਂਨੇ ਆ। ਜਾ ਜੈਵੇ ਕਿਸੇ ਦਾ ਕੋਈ ਕੰਮ ਹੋਏ ਤੇ ਕਰ ਦਿੰਨੇ ਆ। ਲੇਕਿਨ ਅਰਜੈਂਟ ਵਾਲਾ ਕੰਮ ਨੀ ਫੜ੍ਹਦੇ।
ਕਿਉਂਕਿ ਫੇਰ ਅਰਜੈਂਟ ਵਾਲਾ ਕੰਮ ਪਰੇਸ਼ਾਨੀ ਹੁੰਦੀ ਐ ਨਾ। ਬੱਚਾ ਵੀ ਦੇਖਣਾ ਹੁੰਦਾ ਆਪਣਾ
ਅ ਮੇਰਾ ਵੀ ਏ, ਮੇਰੀ ਵੀਅਰ
ਹਾਂਜੀ।
ਨਈ, ਵੈਸੇ ਤਾਂ ਕੰਮ ਕਰ ਲੈਂਨੇ ਆ, ਲੇਕਿਨ ਅਰਜੈਂਟ ਵਾਲਾ ਨੀ ਫੜਦੇ।
ਬਸ ਓਹ ਰਿਲੇਸ਼ਨ ਇਚ ਸੀ।
ਅੱਛਾ-ਅੱਛਾ।
ਹੋਰ ਤੁਸੀਂ
ਬਸ ਸਬ ਵਦੀਆ। ਆਪਣੇ-ਆਪਣੇ ਨਹੀਂ ਸੀਤੇ ਆ ਹੁਣ ਸੀ ਸੀਤੇ ਸੀ ਤਿੰਨ ਨੂ।
ਅੱਛਾ
ਹਾਂਜੀ।
ਮੈਂ ਕੇਆ ਇਦੇ ਕੋਲ ਪੁਛ ਲੋ, ਕੀੱਥੇ ਹੋਣੇ ਨੇ।
ਹਾਂਜੀ, ਬਸ ਫੰਕਸ਼ਨ ਵਾਲੇ ਸੀਤੇ ਸੀ, ਤੇ ਇੱਕ-ਦੋ ਕੋਟਨ ਦੇ ਸੀਤੇ ਸੀ।
ਹੁਣ ਮੈਂ ਵੀ ਕਿਦਰੇ ਜਾਣੈ
ਬਸ ਜੀ, ਆਪਣੇ ਆਪ ਅਗਰ ਸਟਿੰਚਿੰਗ ਆਂਦੀ ਏ ਨਾ ਏਹੀ ਫਾਐਦਾ ਏ ਉਦਾ ਕੀ ਬੰਦਾ ਨਾ ਕਿਸੇ ਵੀ ਟਾਈਮ ਬੈ ਕੇ ਆਪਣਾ ਸੂਟ ਸੀ ਸਕਦੈ।
ਬੱਸ ਫਿਰ
ਕਿਸੇ ਦੀ ਵੇਟ ਨੀ ਕਰਨੀ ਪੈਂਦੀ ਅਗਰ ਨਾ ਆਂਦੀ ਓਏ ਐਮਰਜੈਂਸੀ ਕਿਤੇ ਜਾਣਾ ਪੈ ਜੇ ਨਾ ਕੋਈ ਸੀਂ ਕੇ ਨੀ ਦੇਂਦਾ ਇੰਨੀ ਜਲਦੀ।
ਹਾਂ
ਅਗਰ ਖੁਦ ਆਂਦੀ ਓਏ ਸਟਿਚਿੰਗ ਤਾਂ ਆਪਾਂ ਸੀ ਤਾਂ ਸਕਦੇ ਆਂ ਨਾ ਆਪਣਾ।
ਹਾਂ ਆਪਣੀ ਅ ਅਗਰ ਅਸੀਂ ਕ
ਕਿਸੇ ਦਾ ਨਾ ਵੀ ਸੂਟ ਸੀਏ ਲੇਕਿਨ ਆਪਣਾ ਤੇ ਸੀ ਈ ਲਾਂਗੇ ਨਾ, ਏੱਨਾ ਈ ਬਹੋਤ ਤਾਂ ਆਪਣੇ ਲਈ ਆਜੇਂ
ਹੁਣ, ਮੈਂ ਨਾ ਪੰਜਾਬ
ਹਾਂਜੀ।
ਪੰਜਾਬ ਮੈਂ ਗਈ।
ਹਾਂਜੀ।
ਤੇ ਮੈਂ ਰਾਂਤੀ ਬੈ ਕੇ ਪਲਾਜ਼ੋ ਸੀਤਾ ਸੀ, ਓ ਨਾ ਲੈੰਗਾ ਸੀ। ਜੇਹੜਾ ਮੈਂ ਪਾ ਕੇ ਗਈ ਨਾ, ਲੈੰਗੇ ਤੇ ਰਾਤੀ ਬੈ ਕੇ ਮੈਂ ਸੀਤਾ ਤਿੰਨ ਵਜੇ ਤਕਣ। ਬੈ ਕੇ ਰਾਤੀ ਪਲਾਜ਼ੋ ਲਾਈਨਿ ਤਾ ਆਪੇ।
ਠੀਕ ਐ, ਬਸ ਓਹੀ ਨਾ ਸਟਿਚਿੰਗ ਤੇ ਫਾਏਦਾ ਹੋ ਗੇਆ ਨਾ।
ਨਾ ਆਂਦੀ ਹੋਏ ਤੇ ਕੋਈ ਸੀ ਕੇ ਨੀ ਦੇੰਦਾ।
ਹੋਰ ਦੱਸੋ
ਬਸ ਸਭ ਵਦੀਆ।
ਹੋਰ ਕੁੜੀ ਤੁਆਡੀ ਕਿਸ ਕਿੰਨੇ ਵਜੇ ਆਏਗੀ?
ਓਹ ਆ ਜੇਗੀ ਬਾਰਾਂ ਵਜੇ ਆਏਗੀ। ਅਸੀਂ ਬਸ ਥੋੜੀ ਦੇਰ ਤੱਕ ਲੈਣ ਜਾਵਾਂਗੇ ਓਨੂੰ। ਅੱਛਾ-ਅੱਛਾ ਛੋਟੀ ਹੋਏਗੀ ਨਾ ਕਾਫੀ।
ਹਾਂ, ਹਾਂ ਪਲੇ ਵਿੱਚ ਏ ਨਾ ਅਜੇ
ਹਾਂਜੀ-ਹਾਂਜੀ ਬਸ ਤਾਂ ਈ ਜਲਦੀ ਆ ਜਾਂਦੀ ਏ ਨਾ
ਹਾਂ ਬਸ ਫਿਰ ਆ ਕੇਓ ਜੇੜਾ ਖੜਤੂ ਪਾਂਦੀ ਏ ਘਰ 'ਚ
ਓ ਤੇ ਸਾਰੇ ਬੱਚਿਆਂ ਦਾ ਈ ਹਾਲ ਐ।
ਬਸ ਓ ਨੀ ਹੱਥ ਆਂਦੀ ਫਿਰ ਬਸ
ਓ ਤੇ ਸਾਰੇ ਬੱਚਿਆਂ ਦਾ ਈ ਹਾਲ ਐ।
ਆ ਮਨ ਲਗਾ ਕੇ ਰੱਖਦੀ ਆ ਘਰ 'ਚ ਸਾਰਿਆਂ ਦਾ
ਜਾਂ ਤੇ ਉਹਨਾਂ ਕੋਲੋਂ ਆਪਣਾ ਖਿਲਾਰਾ ਪਵਾ ਲੋ ਤੁਹੀ ਜਾਂ ਫਿਰ ਉਨਾਂ ਨੂੰ ਫੋਨ ਦੇ ਕੇ ਇੱਕ ਜਗ੍ਹਾ ਤੇ ਬਿਠਾ ਦੋ। ਦੋ ਈ ਓਪਸ਼ਨ ਐ। ਉਹੀ ਨਾ ਦੋ ਈ ਓਪਸ਼ਨ ਹੈ ਜਾਂ ਤੇ ਖਿਲਾਰਾ ਪੁਆ ਲੋ ਤੇ ਜਾਂ ਫਿਰ ਇੱਕ ਸਾਈਡ ਤੇ ਬਿਠਾ ਇਨਾਂ ਨੂੰ ਫੋਨ ਦੇ ਕੇ। ਫਿਰ ਤੇ ਤਾਨੂੰ ਪਤਾ ਵੀ ਨੀ ਲੱਗੇਗਾ ਕਿ ਘਰ 'ਚ ਕੋਈ ਬੱਚਾ ਵੀ ਹੈਗਾ।
ਹਾਂ ਪਤਾ ਈ ਨਈ ਲੱਗਦਾ ਫਿਰ ਤੇ ਬੱਚਾ ਹੈ ਵੀ ਫਿਰ ਉਨਾਂ ਨੂੰ ਭੁੱਖ ਪਿਆਸ ਕੁਛ ਨੀ ਲੱਗਦੀ ਏ।
ਕੁਛ ਨਈ ਲੱਗਦੀ ਅਸੀ ਵੈਸ ਤੇ ਇੰਨੇ ਛੋਟੇ ਬੱਚੇ ਹੋਨ ਤੇ ਸਿਲਾਈ ਮਸ਼ੀਨ ਰੱਖਦਿਆਂ ਵੀ ਡਰ ਲੱਗਦੈ। ਕਿ ਹੱਥ ਵਗੈਰਾ ਨਾ ਦੇ ਲੈਣ ਸਾਡੀ ਜਾਨ ਕਾਰੀ 'ਚ ਹੈਗੀ ਹੈ ਇੱਕ ਲੇਡੀ ਤੇ ਉਨਾਂ ਦਾ ਨਾ ਬੇਟ ਐਸੇ ਈ ਕੁਛ ਛੇ ਸੱਤ ਸਾਲ ਦਾ ਹੋਏਗਾ ਉਨਾਂ ਦਾ ਬੇਟਾ ਤੇ ਓ ਬੈਡ ਤੇ ਸਿਲਾਈ ਮਸ਼ੀਨ ਰੱਖ ਕੇ ਨਾ ਬੈਡ ਤੇ ਆਪਣਾ ਕੰਮ ਕਰ ਰਏ ਸੀ ਤੇ ਕੰਮ ਕਰਦੇ ਕਰਦੇ ਨਾ ਉੱਥੇ ਪਿੰਨ ਪਈ ਸੀ ਓ ਪਿੰਨ ਹੁੰਦੀ ਏ ਨਾ ਜਿਦੇ ਨਾਲ ਆਪਾਂ ਐਡਜਸਟਮੈਂਟ ਕਰਦੇ ਆਂ
ਅੱਛਾ-ਅੱਛਾ ਆਹੋ
ਤੇ ਓ ਪਿੰਨ ਪਈ ਸੀ ਬੈਡ ਤੇ
ਅੱਛਾ
ਉਦੇ ਬੈਠਣ ਤੋਂ ਪੈਲੇ ਉਦੀ ਮੰਮੀ ਦਾ ਧਿਆਨ ਪੈ ਗਿਆ ਤੇ ਓ ਫੜ ਲਈ ਉਨਾਂ ਨੇ ਅਗਰ ਓ ਨਾ ਫੜਦੇ ਤੇ ਉਦੇ ਚੁੱਭ ਜਾਣੀ ਹੀ ਓ ਉਨਾਂ ਨੇ ਪਿੰਨ ਤੋਂ ਤੇ ਬਚਾ ਲਿਆ ਉਨਾਂ ਨੇ ਪਿੰਨ ਪਿੰਨ ਲੱਗਣ ਤੋਂ ਤੇ ਉਨੂੰ ਬਚਾ ਲਿਆ ਲੇਕਿਨ ਜਿੱਥੇ ਓ ਪਿੰਨ ਲੱਗਣ ਤੋਂ ਬਚ ਕੇ ਉੱਠ ਕੇ ਕਿਤੇ ਹੋਰ ਬੈਠਾ ਉੱਥੇ ਨਾ ਕੱਟਰ ਪਿਆ ਸੀ।
ਓ ਹੋ ਕਟਰ ਬੜਾ ਤੇਜ ਹੁੰਦੈ।
ਤੇ ਇੰਨੀ ਜ਼ੋਰ ਦੀ ਲੱਗਿਆ ਕਿ ਉਸ ਬੱਚੇ ਕੋਲੋ ਘੱਟ ਤੋਂ ਘੱਟ ਪੰਦਰਾਂ ਵੀਹ ਦਿਨ ਬੈ ਠਾ ਵੀ ਨਈ ਗਿਆ।
ਹਾਂ ਬਸ ਇਹੀਉ ਨਾ।
ਇੰਨੀ ਬੁਰੀ ਤਰ੍ਹਾਂ ਉਦੇ ਓ ਕਟਰ ਲੱਗ ਗਿਆ ਸੀ।
ਕਟਰ ਤੇ ਹੁੰਦਾ ਈ ਬੜਾ ਤੇਜ਼ ਏ।
ਬਸ-ਬਸ ਓ ਜ਼ੋਰ ਦੀ ਲੱਗ ਗਿਆ ਉਦੇ
ਫਿਰ ਵੀ ਬਚਾ ਹੋ ਜਾਂਦਾ। ਕਟਰ ਅਗਰ ਹੈਗਾ ਨਾ ਤਾਂ ਤੁਸੀਂ ਸੋਚੋ ਸੱਟ ਵੱਜਣੀ-ਵੱਜਣੀ ਏ।
ਬਸ-ਬਸ ਬੋਤ ਜ਼ੋਰ ਦੀ ਲੱਗਿਆ ਉਦੇ ਨਾ ਅੱਛਾ ਚਲੋ ਠੀਕ। ਠੀਕ ਹੈ ਮੈਂ ਨਾ ਰੋਟੀ ਵਗੈਰਾ ਵੇਖ ਲਾਂ ਤੇ ਮੈਂ ਬਾਦ ਵਿੱਚ ਕਰਦੀ ਆਂ ਤਾਨੂੰ ਠੀਕ ਐ। ਓਕੇ ਜੀ ਓਕੇ ਜੀ ਬਾਏ।